ਹੈਲੋ!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
ਹੋਰ, ਕੀ ਕਰ ਰਹੇ ਹੋ? ਕੁਛ ਨੀ, ਆਪਾਂ ਰੋਟੀ ਖਾਈ ਸੀ। ਬਸ!
ਹੂੰ, ਆਪਾਂ ਹਾਲੇ ਖਾਣ ਲੱਗੇ ਆ।
ਅੱਛਾ ਜ
ਮੂੰਗੀ- ਮਸਰੀ ਦੀ ਦਾਲ। ਪ੍ਰਬ ਰੀਮੋਟ ਦੇ ਬਟਨ ਅੱਛਾ ਪਬ ਨੂੰ ਟੈਨਸ਼ਨ ਹੋ ਰਹੀ ਮੇਰੇ ਫੋਨ ' ਮੈਮਰੀ ਨਾ ਫੁੱਲ ਹੋ ਜਾਵੇ
ਅੱਛਾ ਮੈਮ ਅਜੀ ਥੋੜ੍ਹੀ ਫੁੱਲ ਆਉਂਦੀ ਆ ਏਦਾਂ ਗੱਲ ਕਰਨ ਨਾਲ ਪਾਪਾ ਅੱਜ ਕਿਸੇ ਦਾ ਉੱਥੇ ਪਤਾ ਨੀ ਫੈਕਟਰੀ ਚ ਕੁੱਝ ਉਦਘਾਟਨ ਵਗੈਰਾ ਹੋਣਾ ਤਾਂ ਕਰਕੇ ਕਹਿੰਦੇ ਮੈਂ ਉੱਥੇ ਖਾ ਲਈ ਠੀ ਮੰਮੀ ਨਈ ਸੀ ਪਾਪਾ ਦੋਨਾਂ ਨੇ ਖਾ ਲਈ ਹੈ ਹਮ
ਹਾਂ
ਇਹ ਇੱਕ
ਤੇ ਦਿੱਤੀ ਤਾਂ ਰੋਟੀ ਆ ਪਰ ਰਿਮੋਟ ਨਾਲ ਚੇਂਜ ਕਰ ਰਿਹਾ ਵੀਡੀਓਜ਼
ਅੱਛਾ ਵੀਡੀਓ ਦੇਖ ਲਿਆਂ ਨਾਲ ਨਾਲ ਹਮ
ਹਿਮਾਂਸ਼ੀ ਜਿੱਥੇ ਜੋਬ ਕਰਦੀ ਸੀ ਉੱਥੇ ਪੱਕੀ ਨਹੀਂ ਹੋਏਗੀ ਉਹਦੀ ਜੋਬ ਮੈਨੂੰ ਲੱਗਦਾ
ਹਾਂ ਉਹਦੇ ਉਹ ਕੰੋਂਟਰੈਕਟ ਬੇਸ ਤੇ ਸੀਗੀ ਨਾ ਇਏਦਾਂ ਛੁੱਟੀਆਂ ਥੋੜ੍ਹੀ ਮਿਲਦੀ ਆਂ ਨੇ ਨਹੀਂ ਤਾਂ ਉਹ ਜਿੰਨੀ ਚ ਕਹਿੰਦੀਏ
ੱਟ ਛੋਟੀਆਂ ਆਆ ਉਹ ਝੂਠ ਬੋਲਦੇੈਨ ਪਹਿਲ ਪ ਵੀ ਪੈਸੇ ਆਏ ਨੇ ਕੋਈ ਪੈਸੇ ਪੂਸੇ ਨਹੀਂ ਆਏ
ਉਹ ਤੇ ਪਹਿਲਾਂ ਉਹਨੇ ਉਹਨੂੰ ਪੈਸੇ ਕੋਂਟਰੈਕਟ ਤੇ ਆਉਂਦੇ ਨੇ ਪੈਸੇ ਉਹਨੇ ਉਹ ਲਿਖਵਾ ਕੇ ਦਿੱਤਾ ਉਹਨਾ ਨਾ ਮੈਟਰਨਿਟੀ ਲੀਵ ਲਿੱਤੀ ਹੋਣੀ ਤਾਂ ਛੇ ਮਹੀਨੇ ਦੇ ਪੈਸੇ ਆਉਂਦੇ ਨੇ ਬਸ। ਛੇ ਮਹੀਨੇ ਤੋਂ ਬਾਅਦ ਜੇ ਤੁਸੀਂ ਹਾਂ ਹਾਂ ਜਦੋਂ ਹੋ ਹਾਂ। ਹਾਂ ਬਸ ਉਸ ਟਾਈਮ ਉਸ ਤੋਂ ਬਾਅਦ ਬਸ ਫੇਿਰ ਉਹਨੇ ਜੁਆਇਨ ਨੀ ਕੀਤੀ ਦੁਬਾਰਾ ਫੇਿਰ ਥੋੜੀ ਮਿਲੇਗੀ ਉਹ ਉਹ ਐਵੇਂ ਬੋਲ ਨਹੀਂ, ਨਹੀਂ ਤਾਂ ਫੇਿਰ ਉਹਨੂੰ ਕਹਿੰਦੇ ਮੇ ਮੈਨੂੰ ਵੀ ਇਹੀ ਕਹਿ ਰਹੀ ਸੀ ਕਹਿ ਰਹੀ ਹਾਂ ਮੇਰੇ ਮੈਂ ਤੇ ਜਦ ਮਰਜ਼ੀ ਜੁਆਇਨ ਕਰ ਲੋ। ਜਦ ਮਰਜੀੀ ਕਰ ਲ ਮੈਂ ਜੋਏ ਮੇ ਮੇਰਾ ਏਦਾਂ ਕੁਛ ਨੀ ਹੈਗਾ ਮੇਰੇ ਕੋ ਪਤਾ ਹੈਗਾ। ਸਾਨੂੰ ਵੀ
ਮੈਨੂੰ ਵੀ ਉਹੀ ਕਹਿ ਰਹੇ ਸੀ ਇਹ ਤਾਂ ਝੂਠ ਹੀ ਫੜਿਆ ਮਾ ਜਿੱਦਾਂ ਮਾਸੀਪਹਿਲਾਂ ਕਹਿੰਦੀ ਸੀ ਅਭਿਸ਼ੇਕ ਦੀ ਵੀ ਪਕੀਰ ਜੋ ਜੋ ਪੈ
ਬਸ ਇਹ ਹੈ ਉਥੇ ਪੈਸੇ ਠੀਕ ਹੈਗੇ ਨੇ ਬਸ ਇਹ ਹੈ ਪੈਸੇ ਇਥੇ ਵੀ ਕਿੰਨੇ ਅਠਾਰਾਂ ਕੋਂਟੈਕਟ ਬੇਸ ਇੱਥੇ ਵੀ ਹੈਗੇ ਨੇ ਆਪਣੇ ਜਗਾਦਰੀ ਇੱਥੇ ਲੱਗ ਜਾੋ ਹਾਂ ਹਾਂ ਕੋਈ ਵੀ ਲੱਗ ਜਾ ਜਿਹਨੂੰ ਕੰਪਿਊਟਰ ਆਉਂਦਾ ਚਲਾਣਾ ਅਠਾਰਾਂ ਹਾਰ ਰਹਿ ਗਏ ਨੇ ਹਾਂ ਪੰਜ ਵਜੇ ਤੱਕ ਦਾ ਫੇਰ ਉੱਪਰ ਦੇ ਬਣ ਜਾਂਦੇ ਨੇ ਨਾ ਜਿਵੇਂ ਉੱਪਰ ਦੇ ਪੈਸੇ ਬਣਾ ਲੈਂਦੇ ਨੇ ਜਿਵੇਂ ਕਿਸੇ ਐਡਵੋਕੇਟ ਨੇ ਦੇਤੇ ਕਿਸੇ ਕਲਾਇੰਟ ਨੇ ਦੇਤੇ ਉਹ ਡੇਲੀ ਦੇ ਆਪਣੇ ਪੈਸੇ ਬਣ ਜਾਂਦੇ ਨੇ ਹਜ਼ਾਰ ਦੋ ਹਜ਼ਾਰ ਕਈ ਵਾਰ ਜ਼ਿਆਦਾ ਬਣ ਜਾਂਦਾ ਆਪਣਾ ਉੱਪਰ ਦਾ ਖਰਚਾ ਉਹਦੇ ਨਾਲ ਚੱਲਦਾ। ਤੇ ਜਿਹੜੇ ਤਨਖਾਹ ਹੈਗੀ ਹੈ ਉਹ ਸੇਵ ਹੁੰਦੀ ਹੈਗੀ ਹੈ ਇਹ ਚੱਕਰ ਹੈਗਾ।
ਹਮ
ਹਮ
ਹੱਲ ਤਾਂ ਠੀਕ ਆ।
ਅੱਛਾ ਉਹਨੇ ਫੋਨ ਕੀਤਾ ਸੀ ਅੱਜ।
ਹਾਂ ਮੈਂ ਕੀਤਾ ਸੀ ਨਾ ਦੋ ਤਿੰਨ ਵਾਰੀ
ਅੱਛਾ।
ਤਾਂ ਹੁਣ ਕਹਿ ਰਹੀ ਹੈ ਮੇਰੀ ਤਾਂ ਮੈਂ ਜੋਬ ਇਸ ਕਰਕੇ ਲੀਵ ਕੀਤੀ ਸੀ ਕਿ ਮੇਰੀ ਇੱਕ ਕ ੱ ਜਦ ਪ੍ਰੈਗਨਡ ਡਿਲੀਵਰੀ ਹੋਈ ਆ ਤਾਂ ਬਲਰ ਨ ਤਾਂ ਉਹਨੂੰ ਇੱਕ ਅੱਖ ਤੋਂ ਹੀ ਦਿਸਦਾ ਇੱਕ ਅੱਖ ਤਾਂ ਹਿਮਾਂਸ਼ੀ ਦੀ
ਅੱਛਾ।
ਉਸ ਉਧਰ ਉਸ ਟਾਈਮ 'ਚ ਉਹਦਾ ਬੀ ਪੀ ਉਹ ਹੋ ਗਿਆ ਸੀ ਲੋਅ
ਅੱਛਾ। ਹਾਂ ਉਹਨੇ ਉਹ ਕਿਰਨਾ ਮਾਸੀ ਨੂੰ ਕੀਤਾ ਸੀ। ਆਪਾਂ ਫੋਨ ਆਪਾਂ ਤੇ ਇਹਦੇ ਲਈ ਕੀਤਾ ਸੀ ਹਾਂ ਚਲ ਮਾਸੀ ਵੀ ਕਰ ਲਏਗੀ ਡਾਊਨਲੋਡ ਤੇ ਚੰਗਾ ਹੀ ਹੈ। ਇੱਥੇ ਬੈਠੇ ਪੈਸੇ ਮਿਲ ਜਾਂਦੇ ਨੇ ਤੇ ਵੀ ਖੁਸ਼ੀ ਵੀ ਕਰ ਲਏਗੀ ਖੁਸ਼ੀ ਵੀ ਆਈ ਹੈ। ਤੇ ਥੋੜ੍ਹਾ ਬਹੁਤਾ ਖਰਚਾ ਨਿਕਲ ਜਾਂਦਾ ਹੈਗਾ ਹੈ ਕਿ ਫਰੂਟ ਫਰਾਟ ਦਾ ਕਿਉਂਕਿ ਉਹੁ ਖਰਚਾ ਤਾਂ ਹੈ ਹੀ ਹੈ ਤੇ ਫੇਰ ਮਾਸੀ ਨੂੰ ਦੱਸਿਆ ਤੇ ਮਾਸੀ ਕਹਿੰਦੀ ਆਪਾਂ ਤੇ ਰਾਤੀ ਹੋਸਪਿਟਲ ਐਡਮਿਟ ਸੀਗੇ ਖ਼ੁਸ਼ੀ ਨੂੰ ਕੀਤਾ ਸੀ ਦਰਦ
ਹਮ ਕਿਆ ਹੋ ਗਏ ਸੀ ਉਹਦੇ
ਦਰਦ ਉੱਠ ਗਿਆ ਸੀ ਉਹਦੇ
ਉਹ ਕਿਆ ਹੋਦਾ।
ੳ ਸੀੜੀ ਉੱਪਰ ਤੋਂ ਰਾਤ ਨੂੰ ਆਈ ਉਹਨੇ ਸੀੜੀਆਂ ਤੋਂ ਨੀਚੇ
ਅੱਛਾ ਹਾਂ ਤਾਂ ਰੋਜ਼ ਹੀ ਮਾਸੀ ਕਹਿ ਰਹੀ ਸੀ ਕਿ ਰੋਜ਼ ਹੀ ਰਾ ਰੋਟੀ ਖਾ ਕੇ ਉੱਪਰ ਚਲੇ ਜਾਂਦੇ ਨੇ ਅਸੀਂ ਹਾਂ
ਤੇ ਜੁਤਰੀ ਹੋਣੀ ਸੀੜੀਆਂ ਤੋਂ ਕੁਛ ਓਨੇ। ਸਵੇਰ ਦਾ ਲੋਵਰ ਟਾਈਟ ਪਾਇਆ ਹੋਇਆ ਸੀ ਲਾਸਟਿਕ ਟਾਈਟ ਸੀ ਉਹਦੀ। ਉਹ ਸਵੇਰ ਦਾ ਨੀਚੇ ਅੰਡਰਵੇਅਰ ਵੀ ਪਾਇਆ ਹੋਇਆ ਸੀ ਤੇ ਪਰ ਸਵੇਰ ਦਾ ਇੱਕ ਤੇ ਪੇਟ ਟਾਈਟ ਸੀ ਤੇ ਉੱਪਰ ਤੋਂ ਇਕ ਦਮ ਪੈਰ ਫਿਰ ਨੀਚੇ ਹੋਇਆ ਤੇ ਸੀੜੀ ਤੋਂ ਤੇਜ਼ ਉਤਰੀ ਐ ਸਪੀਡ ਨਾਲ ਤੇ ਫੇਰ ਪੋਟੀ ਚੱਲ ਗਈ ਐ। ਉਹ ਦੂਜੀ ਸੀਟ ਚ ਗਈ ਪੋਟੀ ਉਹ ਪੋਟੀ ਜ਼ੋਰ ਲਾ ਕੇ ਕਰ ਲਈ। ਤੇ ਫੇਰ ਜਿਵੇਂ ਪੋਟੀ ਜੋੜ ਲਾ ਕੇ ਕੀਤੀ ਉਹ ਉਹ, ਪੇਟ ਉਹ ਹੋ ਗਿਆ ਇਕੱਠਾ ਹੋ ਗਿਆ ਹੋਣਾ ਇੱਕ ਸਾਈਡ
ਹੂੰ,
ਤੇ ਫੇਰ ਬਾਅਦ ਚ ਉਲਟੀ ਆ ਗਈ ਉਲਟੀ ਕਹਿੰਦੇ ਬੜੀ ਜ਼ਿਆਦਾ ਆਈ। ਬਸ ਫਿਰ ਦਰਦ ਉੱਠਣ ਲੱਗਿਆ ਪੇਟ ਚ।
ਹੂੰ,
ਗਏ ਕਹਿੰਦੇ ਉਹ ਰਿੰਕੂ ਹੈਗਾ ਜਿਹੜਾ ਉਹਨੂੰ ਲੈ ਕੇ ਗਏ ਕਹਿੰਦੇ। ਫੇਰ ਉਹਨੇ ਦਵਾਈ ਦਿੱਤੀ ਡਾਕਟਰ ਨੇ ਫੇਰ ਆ ਗਏ ਘਰ ਕਹਿਦੇ ਫੇਰ ਠੀਕ। ਨਹੀਂ ਹੋਇਆ ਦਰਦ ਫੇਰ ਹੋਰ ਜ਼ਿਆਦਾ ਹੋਣ ਲੱਗਿਆ। ਫਿਰ ਦੁਬਾਰਾ ਗਏ ਫਿਰ ਐਡਮਿਟ ਕਰ ਲਿਆ ਉਹਨੇ ਫੇਿਰ ਟੀਕੇ ਲੱਗੇ। ਜਿਹੜਾ ਟੀਕਾ ਮੈਨੂੰ ਲੱਗਦਾ ਹੀ ਟੀ ਲੱਗਿਆ ਉਹਨੂੰ
ਅੱਛਾ ਫਿਰ ਉਹਦਾ, ਉਹਦਾ ਕਿਹੜਾ ਮੰਥ ਚੱਲ ਰਿਹਾ।
ਹੁਣ ਉਹਦਾ ਫਿਫਥ ਸਟਾਰਟ ਹੋਇਆ ਹੈਗਾ।
ਅੱਛਾ ਹਮ ਉਹ ਪੋਪਲ ਜੀ ਵੀ ਹੈਗੇ ਆ ਉਹ ਤਾਂ
ਹਾਂ ਫੇਰ ਹਾਂ ਉਹਨੇ ਫੇਰ ਫਿਰ ਮੈਂ ਕਿਹਾ ਮੈਂ ਕਿਹਾ ਡਾਕਟਰ ਨੇ ਤੇ ਮੈਨੂੰ ਪਹਿਲਾਂ ਦੀ ਨ ਮਨਾ ਕਰਤਾ ਸੀ ਅੰਡਰਵੇਅਰ ਨੀ ਪਾਉਣਾ ਹੈਗਾ ਕਿ ਕਿਉਂਕਿ ਉਹ ਨੀਚੇ ਨੀਚੇ ਹਾਂ ਨੀਚੇ ਨੀਚੇ ਰਹਿੰਦਾ ਹੈਗਾ ਜੇ ਆਪਾਂ ਉੱਪਰ ਹਾਈ ਵੇਸਟ ਵੀ ਲਈਏ। ਤਾਂ ਉਹ ਪੇਟ ਟਾਈਟ ਕਰਦਾ ਹੈਗਾ। ਜਿਵੇਂ ਟਮੀ ਟੱਕਰ ਹੁੰਦੇ ਨੇ ਉਹ ਟੇ ਹਾਂ ਹਾਂ ਤੇ ਉਹਨੇ ਹਾਂ ਤੇ ਉਹਨੇ ਕਿਹਾ ਸੀ ਕਿ ਬਈ ਹਾਂ ਲਾਸਟਿਕ ਵੀ ਬਿਲ ਲੂਜ਼ੂ ਹਵਾ ਲੱ
ਹ ਹਵਾ ਲੱਗਾ
ਟਾਈਮ ਨਾਲ
ਹਾਂ, ਉਹਦਾ ਵੀ ਸਫ਼ਾਈ ਰੱਖਣੀ ਹੁੰਦੀ ਐ ਦੂਜੀ ਤਰ੍ਹਾਂ ਵੀ ਹਾਂ
ਨਾ ਨਾਦੀ ਪਈ ਕੱਪੜੇ ਕੁਪੜੇ ਹਾਂ। ਤਾਂ ਟੈਟ ਕੱਪੜੇ ਪਾ ਰਹੀ ਹੈਗੀ ਐ। ਤੇ ਤਾਂ ਕਰਕੇ ਫੇਰ ਦਰਦ ਤੇ ਉੱਠਣਾ ਹੀ ਸੀ ਤੇ ਮੈਂ ਕਿਹਾ ਠੀਕ ਸੀਗਾ ਉਹਦੇ ਤੇ ਦਰਦ ਵੀ ਨੀ ਹੋ ਰਿਹਾ ਸੀ। ਆਰਾਮ ਨਾਲ ਚੱਲ ਰਿਹਾ ਸੀ ਆਪਣੀ ਲਾਪਰਵਾਹੀ ਨਾਲ ਹੁਣ ਹੁਣ। ਡਾਕਟਰ ਨੇ ਕਹਿ ਤਾਂ ਸੀੜੀ ਨੀ ਚੜਨੀ ਕੁਛ ਨੀ ਕਰਨਾ ਹੈਗਾ।
ਹੂੰ
ਹੋ। ਆਪਣੀ ਗ਼ਲਤੀ ਏ ਹਾਂ ਫੇਰ ਹੁਣ ਇੰਜੈਕਸ਼ਨ ਲੱਗਣ ਹੁਣ ਤੇ ਇੱਕ ਲੱਗ ਉਹਦਾ ਅਲਟਰਾਸਾਊਂਡ ਹੀ ਨੀ ਕੀਤਾ ਡਾਕਟਰ ਨੇ ਪੰਜ ਮਹੀਨੇ ਹੋ ਗਏ ਨੇ।
ਗਰਾਈ ਤੋੜ ਤੋੜ ਕੇ ਖਾਓ ਦਾਲ ਸਾਰੀ ਪੜੀ ਆ।
ਹਾਂ,
ਇੱਕ ਵੀ ਹੱਲ ਐ ਫਸਟ ਸਾਊਂਡ ਵੀ ਨੀ ਹੋਇਆ ਉਹਦਾ।
ਸਿਵਿਲ ਜਾ ਕਰਾ ਰਹੇ ਨੇ ਪਤਾ ਨੀ ਕੀ ਚੱਕਰ ਹੋਏਗਾ ਉਹਨਾਂ ਦਾ।
ਹਾਂ, ਕਹਿੰਦੇ ਹੋਆ ਨੀ ਫਿਰ ਮੈਂ ਕਿਹਾ ਮੈਂ ਕਿਹਾ ਤੁਸੀਂ ਖਵਾ ਲਓ ਡਾਕਟਰ ਆ। ਹਾਂ ਸਿਵਲ ਚ ਚੱਲ ਰਿਹਾ ਤੇ ਮੈਂ ਕਿਹਾ ਮੈਂ ਕਿਹਾ ਡਾਕਟਰ ਨੇ ਇਨੇ ਸਾਨੂੰ ਤੇ ਇੰਨੇ ਬੇਨ ਦਰਦ। ਉੱਠਿਆ ਸੀ ਇਹਨੇ ਨਾਲ ਹੀ ਕਹਿਤਾ ਸੀ ਵੀ ਪਹਿਲਾਂ ਅਲਟਰਾਸਾਊਡ ਕਰਕੇ ਆ
ਹਾਂ, ਇੱਕ ਤੀਜੇ ਮਹੀਨੇ ਹੁੰਦਾ ਅਲਟਰਾਸਾਊਂਡ ਤੇ ਇੱਕ ਪੰਜਵੇਂ ਤੇ ਇੱਕ ਬਾਅਦ ਚ ਆਉਂਦਾ।
ਪੰਜਵੇਂ ਚ ਬਾਅਦ ਚ ਬਸ ਉਹਦਾ ਪਹਿਲਾਂ ਕਰਵਾਇਆ ਹੀ ਨਹੀਂ ਹੈਗਾ ਕਹਿੰਦੇ ਬਸ। ਹੁਣ ਜਦੋਂ ਪੰਜਵਾਂ ਕੰਪਲੀਟ ਹੋਏਗਾ ਫੇਰ ਕਰਾਣਗੇ। ਫੇਰ ਉਹਦੀ ਉੱਥੇ ਦਾਦੀ ਸੱਸ। ਹੈਗੀ ਆ ਉਹ ਮਨਾ ਕਰ ਰਹੀ ਹੈ ਕਹਿੰਦੀ ਅਲਟਰਾਸਾਊਂਡ ਨਾ ਕਰਵਾਇਓ ਕੋਈ ਵੀ ਕਿ ਰੇਜ਼ ਪੈਂਦੀਆਂ ਨੇ ਕਿ ਬੱਚੇ ਲਈ ਖ਼ਤਰਨਾਕ ਹੁੰਦੇਆਂ ਨੇ ਉਹ ਐਵੇਂ ਥੋੜ੍ਹੀ ਹੁੰਦਾ ਉਹ ਬਸ ਬ ਪੁਰਾਣੇ ਟਾਈਮ ਦੀ ਹੈਗੀ ਆ ਉਹ ਸੋਚਦੀ ਹੈਗੀ ਜਿਵੇਂ ਦਾਈ ਆ ਦਾਈ ਕਰਦੀ ਹੈ ਉਵੇਂ ਚੱਲੇਗਾ
ਹਮ ਉਦ ਥੋੜ੍ਹੀ ਹੁੰਦਾ ਬ ਸਗੋਂ ਪਤਾ ਚੱਲ ਜਾਂਦਾ
ਹਾਂ ਹਾਂ ਕੀ ਹੈ ਠੀਕ ਹੈਗਾ ਠੀਕ ਹੈ ਕਿ ਨਹੀਂ ਹੈਗਾ ਜਗ੍ਹਾ ਠੀਕ ਜਗ੍ਹਾ 'ਤੇ ਹੈ ਨਹੀਂ ਹੈ ਇਹੀ ਤੇ ਚੈੱਕ ਕਰ ਦਿੰਦੇ ਉਹ ਫਸਟ ਤੇ ਕਿ ਠੀਕ ਜਗ੍ਹਾ ਤੇ ਹੈ ਬਾਹਰ ਤੇ ਨੀ ਹੈਗਾ ਇੱਧਰ ਉਧਰ ਹਾਂ ਹਾਂ ਪਰ ਚੈੱਕ ਕਰਦੇ ਨੇ ਬ ਉਹਨਾਂ ਨੇ ਕਰਾਇਆ ਹੀ ਨਹੀਂੀ ਹੈਗਾ ਹੂੰ,
ਹਿਮਾਨਸੀ ਨਾਲ ਤਾਂ ਕਦੇ ਨੀ ਦੱਸਿਆ ਮਾਸੀ ਨੇ ਵੀ ਕਿ ਉਹਨੂੰ ਇਕਾਈ ਤੋਂ ਦਿਖਦਾ ਦਿਸਦਾ ਹੀ ਨੀ।
ਹਾਂ, ਮ ਕਹਿੰਦੀ ਉਹ ਕਹਿੰਦੀ ਮੇਰਾ ਵੇਟ ਵੱਧ ਗਿਆ ਹਮ
ਵੇਟ ਤਾਂ ਹੋ ਗਿਆ ਪਰ ਉਹਦਾ ਇੱਕ ਮੇਰੇ ਕੋਲ ਟਿਊਸ਼ਨ ਨਹੀਂੀ ਆਉਂਦੀ ਸੀ ਤੁਹਾਨੂੰ ਯਾਦ ਗਾ ਅ ਅੰਜਲੀ ਤੇ ਇੱਕ ਹੋਰ ਆਉਂਦੀ ਸੀ ਮੀਨਲ
ਹਾਂ ਹਾਂ
ਹਾਂ ਮਿਨਲ ਦੀ ਅੱਖ ਦਾ ਇਹਦਾ ਹੀ ਉਦ ਉਹਨੂੰ ਦਿ ਪਹਿਲੇ ਘੱਟ ਦਿਖਦਾ ਸੀ ਫੇਰ ਉਹਨੂੰ ਇੱਕ ਕੱਖ ਤੋਂ ਬਿਲਕੁਲ ਹੀ ਦਿਸਣਾ ਬੰਦ ਹੋ ਗਿਆ
ਅੱਛਾ
ਕਿਉਂਕਿ ਉਹ ਵਿ ਵਿਆਹ ਤੋਂ ਬਾਅਦ ਵੀ ਇੱਥੇ ਵੀ ਆਈ ਆ ਨਾ ਟਿਊਸ਼ਨ ਮੇਰੇ ਕੋਲ ਹਾਂ ਤੇ ਉਹਨੇ ਕੱਖ ਤੋਂ ਦਿਸਦਾ ਹੀ ਨਹੀਂ ਸੀ
ਮੇਰੇ ਕੋਲ ਸੌਣਦੀ
ਹਾਂ ਪਰ ਹੁਣ ਠੀਕ ਥੀ ਥੋੜ੍ਹੀ ਹੋਇਆ ਇੱਕ ਕੱਖ ਦਾ ਵੀ ਤਾਂ ਹਿਮਾਂਸ਼ ਦਾ ਵੀ ਹੁਣ ਬੀ ਪੀ ਦਾ ਉਹ ਹੋਇਆ ਠੀਕ ਨੀ ਹੋ
ਕਹਿੰਦੇ ਸੀਟਸ ਵਗੈਰਾ ਟਾਈਮ ਤੋਂਨ ਕੀ ਹੋਇਆ ਕਿ ਜਿਹਦੇ ਚ ਰੈਗੂਲਰ ਨਹੀਂ ਆਉਂਦੇ ਕਹਿੰਦੀ ਤਾਂ ਮੇਰਾ ਵੇਟ ਵਧਿਆ ਹੈਗਾ ਤਾਂ ਕਰਕੇ ਨਹੀਂੀ ਮੈਂ ਜਾ ਰਹੀ ਮੈਂ ਵੇਟ ਲੂਜ ਕਰ ਰਹੀ ਹਾਂ ਮੈਨੂੰ ਤੇ ਇਹ ਕਹਿੰਦੀ ਪਈ ਸੀ
ਵੇਟ ਲੂਜ ਤਾਂ ਮੈਨੂੰ ਤਾਂ ਨੀ ਲੱਗਦਾ ਘਰੇ ਹੀ ਰਹਿੰਦੀ ਆ ਹਾਰਟ
ਹਾਂ ਬਸ ਇਹ ਕਹਿੰਦੀ ਸੀ ਕਹਿੰਦੀ ਕਰਹੀ ਐਕਸਰਸਾਈਜ਼ ਯੋਗਾ ਜੁਆਇਨ ਕੀਤੀ ਹੋਈ
ਹਾਂ
ਨਲਾਈਨ ਉਸ ਟਾਈਮ ਪਹਿਲਾਂ ਗੱਲ ਹੋਈ ਸੀ ਵਿਆਹ ਤੋਂ ਥੋੜੇ ਦਿਨ ਬਾਅਦ ਤਾਂ ਕਹਿੰਦੀ ਸੀ ਕਹਿੰਦੀ ਮੈਂ ਮੋਟੀ ਹੋ ਗਈ ਸੀ ਤੇ ਪੀਰੀਅਡਸ ਨ ਹੋ ਰਹੇ ਸੀ ਤਾਂ ਕਰਕੇ ਮੈਂ ਯੋਗਾ ਜੁਆਇਨ ਕੀਤੀ ਹੈ
ਕੁਛ ਤਾਂ ਹੋਏਗੀ ਉਹ ਪਹਿਲਾਂ ਦੀ ਤਾਂ ਅਦੇ ਕਰਕੇ ਇੰਨਾ ਵੱਡਾ ਸਟੈਪ ਲਿੱਤਾ
ਹਾਂ
ਨਹੀਂ ਤਾਂ ਇਹ ਜੇ ਚੰਗੀ ਭੱਲ ਉਹ ਆ ਰਹੀ ਹੋਏ ਤਾਂ ਬੰਦਾ ਥੋੜ੍ਹੀ ਜੋਬ ਛੱਡਦਾ
ਹਾਂ ਇਹ ਤੇ ਹੈ
ਜੇ ਛੁੱਟੀ ਵੀ ਮਿਲ ਰਹੀ ਹੋਏ
ਹਾਂ ਕੀ ਪਤਾ ਕੀ ਚੱਕਰ ਹੋਏਗਾ ਹਮ ਰੋਟੀ ਖਾ ਲਈ ਕਰਬ ਨੇ
ਹਾਂਜੀ ਇਹ ਤਾਂ ਲੱਗਿਆ ਹੁਣ ਰੋਟੀ ਨੂੰ ਗੋਲ ਕਰਕੇ ਤੇ ਨਾਲ ਡਿਪ ਕਰ ਕਰਕੇ ਕਹਿ ਰਿਹਾ ਸਵੇਰ ਸਵੇਰ ਤੋਂ ਮੇਰੇ ਫੋਨ ਤੋਂ ਲੱਗੇ ਉਹ ਕੱਟ ਕਿਉਂਕਿ ਮੈਂ ਤਮੰਨਾ ਨੂੰ ਵੀ ਕੀਤਾ ਸੀ ਨਾ ਫੋਨ ਸਵੇਰੇ ਮੈਂ ਕਿਹਾ ਤੂੰ ਆਪਣੇ ਫੋਨ ਚ ਡਾਊਨਲੋਡ ਕਰ ਲਏ ਕਹਿ ਰਹੇ ਮੇਰਾ ਮੇਰੇ ਕੋਲ ਤਾਂ ਐਪਲ ਹੈਗਾ ਮੈਂ ਕਿਹਾ ਚਲੋ ਉਸੋ ਮ ਇਦਾਂ ਫੋਨ ਚ ਕਰ ਲਈ ਕਹਿੰਦੀ ਹੁਣ ਆਉਂਦਾ ਨਾ ਤੇ ਉਹਦੇ ਕੋਲ ਦੋ ਫੋਨ ਨੇ ਮੈਂ ਇੱਥੇ ਹੀ ਰੱਖ ਲਵਾਂਗੀ।
ਹਾਂ।
ਮੈਂ ਕਿਹਾ ਫੇਰ ਘਰੇ ਕਹਿੰਦੀ। ਠੀਕ ਹੈ ਫਰ ਸ਼ਾਮ ਨੂੰ ਕਰੇ ਕਰਾਂਗੇ ਫੇਰ ਹਿਮਾਂਸ਼ੀ ਨਾਲ ਕੀਤੀਆਂਨ ਨੇ ਛੇ ਕੋਲਾਂ। ਤਾਂ ਮੇਰੇ ਫੋਨ ਦੀ ਸਾਰੀ ਬੈਟਰੀ ਲੋਅ ਕਰ ਦਵੇ
ਅੱਛਾ ਹਮ ਚਲੋ ਠੀਕ ਹੈ ਜੀ ਫੇਰ ਕਰ ਅਤੇ ਆਪਾਂ ਗੱਲ ਠੀਕ ਹੈ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ